ਜਾਂਦੇ ਆ। ਨਿੱਕੇ -ਨਿੱਕੇ ਤੇ ਨਿੱਘਕੇ- ਨਿੱਕੇ ਬੱਚੇ ਬੇਲ ਵਜਾ ਕੇ ਭੱਜ ਜਾਂਦੇ ਘਰ ਤੋਂ ਬਾਹਰ।
ਫੜੋ ਤੇ ਕੁਟੋ।
ਫੜੀਏ ਕਿੱਦਾਂ ਜਾਂ ਕੇ। ਹਾਂ, ਫੇਰ ਮੇਰੇ ਨਾਲ ਕੀ ਹੋਇਆ ਮੈਂ ਸਟੋਰੀ ਦੱਸ ਰਹੀ ਸੀ ਨਾ ਆਪਣੀਂ। ਉਹਨੇ ਮੈਨੂੰ ਮੰਜੇ ਚ' ਬਿਠਾਈਆਂ ਠੀਕ ਹੈ, ਕਹਿੰਦੀ ਮੈਂ ਆ ਰਹੀ ਰੁੱਕ ਜਾ, ਹਨਾ, ਕੁੱਛ ਲੈ ਕੇ। ਮੈਂ ਠੀਕ ਬੈਠੀ ਬੈਠੇ- ਬੈਠੇ ਨਾ ਮੇਰੀ ਅਚਾਨਕ ਨਾ ਨਜ਼ਰ ਨਾਂ ਉਹਦੇ ਮੰਜੇ ਦੇ ਥੱਲੇ ਚੱਲ ਗਈ ਸਾਹਮਣੇ ਇੱਕ ਮੰਜਾ ਸੀ। ਮੈਂ ਵੇਖ ਲਿਆਂ ਡੌਗੀ। ਹਾਈ! ਰਾਮ, ਮੇਰੀ ਜੋ ਹਾਲਤ ਹੋਈ। ਉਹ ਕੁੱਤਾ ਵੇਖ ਕੇ ਮੈਂ, ਬੈਕ ਕਰਕੇ ਬਾਹਰ ਨੀਂ ਭੱਜੀਂ। ਮੈਂ ਘਰ ਦੇ ਅੰਦਰ ਨੂੰ ਭੱਜੀ, ਹੂ, ਮੈਂ ਘਰ ਦੇ ਅੰਦਰ ਭੱਜੀ। ਜਦੋਂ ਮੈਂ ਅੰਦਰ ਹੋਰ ਅੱਗੇ ਵਧੀ ਨਾਂ ਹੋਰ ਚਾਰ- ਪੰਜ -ਛੇ ਕੁੱਤੇ।
ਹੂ
ਘਰ ਚੇ, ਮੈਂ ਹੋਰ ਅੱਗੇ ਭੱਜੀ, ਸਾਰੇ ਤੇ ਕੁੱਤੇ -ਕੁੱਤੇ ਇੰਨੇ ਕੁੱਤੇ ਫੇਰ ਉਹ ਕਹਿੰਦੀ ਰੁਕੋ- ਰੁਕੋ -ਰੁਕੋ, ਮੈਂ ਇੱਕਦਮ ਬਾਹਰ ਹੋਰ ਉਹਨੇ ਆਪਣੇ ਕੁੱਤਿਆਂ ਨੂੰ ਕੰਟਰੋਲ ਕੀਤਾ। ਹੋਰ ਉਹਦੇ ਬਾਅਦ ਮੈਂ ਕਿਸੇ ਦੇ ਵਿੱਚ ਘਰ ਜਾਂਦੀ ਹਾਂ। ਮੈਂ ਪਹਿਲਾਂ ਕੁਸ਼ਚਨ ਕਰਦੀ ਤੁਹਾਡੇ ਕੋਲ ਡੋਗੀ ਹੈਗਾ?
ਫਿਰ ਕੁੱਤਿਆਂ ਨਾਲ ਹੀ ਨਾ ਵੈਰ ਕਿਉਂ ਆ ਦੱਸ ਨਾ?
ਪਤਾ ਨੀ ਮੈਨੂੰ ਬਹੁਤ ਡਰ ਲੱਗਦਾ ਆ ਪਤਾ ਨੀ ਕਿਉਂ?
ਜ ਜ਼ਿਆਦਾ ਹੀ।
ਮੰਮੀ ਨੂੰ ਵੀ ਮੇਰੀ ਹੈਗੀ ਆ ਆਵਲੀ। ਪ੍ਰੋਬਲਮ, ਮੇਰੀ ਮੰਮੀ ਤੇ ਵੀ ਆ ਹੈ ਪ੍ਰੋਬਲਮ। ਮੰਮੀ ਵੀ ਕਰਦੀ ਆ। ਮੰਮੀ ਮੰਮੀ ਵੀ ਡਰਦੀ, ਮੰਮੀ ਵੀ ਚਿੱਕਾ ਮਾਰਦੀ ਆਂ, ਪਰ ਮੰਮੀ ਹੁਣ ਆਪਣੀ ਉਮਰ ਦੇ ਹਿਸਾਬ ਨਾਲ ਨਾਂ ਹੁਣ ਕੀ ਕਰੇਂ, ਸਰਮ ਦੇ ਮਾਰੇਂ ਵੀ ਥੋੜ੍ਹੀ ਇੱਜ਼ਤ ਬਚਾਉਣੀ ਪੈਂਦੀ ਆ। ਤੇ ਥੋੜਾ ਚੁੱਪ ਕਰ ਜਾਂਦੀ ਆ, ਬੁਲਾਉਂਦੀ ਨੀਂ ਆ। ਲ਼ੇਕਿਨ ਅਸੀਂ ਤੇ ਕੁੱਤਾ ਵੇਖਿਆਂ ਇੱਥੇ ਤੇ ਮੈਂ ਉਹ ਰਸਤੇ ਤੋਂ ਮੁੜ ਜਾਣਾਂ ਪਹਿਲਾਂ ਹੀ। ਨਹੀਂ, ਜਿੱਥੇ ਕੁੱਤਾ ਉੱਧਰੋਂ ਨੀਂ ਮੈਂ ਕਰ ਦਿੰਦੀ ਆਂ ਮੈਂ ਨੀਂ। ਪਰ ਮੈਂ ਸਕਦੀ, ਤੇ ਮੈਂ ਹੁਣ ਮੈਂ ਇੰਨਾ ਡਰਾਂ ਨਾ, ਹਾਂ ਤੁਹਾਨੂੰ ਪਤਾਂ ਇੰਨਾਂ ਮੈਂ ਡਰਾਂ ਤੇ ਕਹਿੰਦੇ, ਕੁੱਤਾ ਘੁੰਮਣ ਗਿਆਂ ਵਾ। ਮੈਂ ਕਿਹਾ, ਘੁੰਮਣ ਗਿਆਂ ਵਾ ਤੇ ਹੁਣੇ ਤ ਉਹਨੇ ਆ ਜਾਣਾਂ ਵਾ। ਮੈਂ ਪੂਰਾ ਇਹੀ ਟੈਨਸ਼ਨ ਚ ਰਹੀਂ ਕਿ ਹਾਏ ਹੁਣੇ ਕੁੱਤੇ ਨੇ ਆ ਜਾਣਾ, ਜੇ ਉਹਨੂੰ ਇਤਰਾ ਲੈ ਆਏਂ ਤੇ ਉਹਨੇ ਮੇਰੇ ਡੋਗੀ ਆਓਗਾ ਨਾ ਡੋਗੀ ਨੂੰ ਨਾ, ਤੁਸੀਂ ਕਿਤੇ ਬੰਦ ਕਰ ਦਿਓ ਪਲੀਜ਼। ਤੇ ਮੈਨੂੰ ਪਤਾ ਹੀ, ਜੇ ਤਰ੍ਹਾਂ ਇਹਨਾਂ ਨੇ ਨਹੀਂ ਕੀਤਾ ਤੇ ਮੇਰਾ ਸਾਰਾ ਫੋਕਸ, ਜੋ ਮੈਂ ਕੰਮ ਕਰਨਾ ਆਈ ਉਥੇ ਨਹੀਂ ਜਾਣਾ ਸੀ, ਦੂਸਰੀ ਚੀਜ਼ ਚ ਹੋ ਜਾਣਾ ਸੀ।
ਮੈਂ ਉਹਨਾਂ ਨੂੰ ਵੀ ਸ਼ਾਇਦ ਵੇਖ ਲਿਆਂ ਬਾਰ, ਬਾਰ ਇੱਕੋ ਕੁੱਤਾ ਕੁੱਤਾ, ਕੁੱਤਾ, ਕੁੱਤਾ ਕਰੀਂ ਜਾਂਦੀ ਆ। ਤੇ ਉਹਨਾਂ ਨੇ ਵੀ ਫੇਰ ਫੋਨ ਕਰਕੇ ਆਪਣੇ ਮੁੰਡੇ ਨੂੰ ਬੋਲਤਾ ਕਿ ਡੋਗੀ ਲੈ ਕੇ ਆਏ ਗਾਂ? ਤੇ ਡੋਗੀ, ਉੱਤੇ ਵਾਲੇ ਘਰ ਚ ਲੈ ਜੀ ਹੱਲੇ ਨਾ ਲੈ ਕੇ ਆਈਂ। ਫੇਰ ਉਹਨਾਂ ਨੇ ਡੋਗੀ, ਜਿਸ ਤਰ੍ਹਾਂ ਲੈ ਕੇ ਆਏ ਉਸ ਤਰ੍ਹਾਂ ਪਹੁੰਚਾ ਦਿੱਤਾ। ਤਾਂ ਹੀ, ਤੇ ਫਿਰ ਮੈਂ ਥੋੜਾ ਸ਼ਾਂਤ ਹੋ ਗਈਂ। ਨਹੀਂ ਰੇ, ਹਮ ਮੈਂ, ਮਤਲਬ। ਬਸ, ਇਨ੍ਹਾਂ ਹੀਂ ਸਾਨ।
ਕੀ ਕਰਨ ਰਹੇ? ਤੁਸੀਂ ਸਮਝ ਨਹੀਂ ਆ ਰਿਹਾ।
ਤੇ ਇੱਹੀ ਤੇ ਹੁੰਦਾਂ ਵਾ ਕੁੜੀਆਂ ਮੁੰਡਿਆਂ ਚ, ਇਨਸਾਨ ਰਿਜੈਕਟ ਕਰਦਾਂ, ਪਸੰਦ ਕਰਦਾਂ ਤਦੀ ਤੇ ਪਸੰਦ ਹੁੰਦੇ। ਥੋੜੀ
ਤੇ, ਤੂੰ ਮੈਨੂੰ ਫਿਰ ਇੱਕੋ ਵਾਰ ਤੇ ਕਿੱਦਾਂ ਪਸੰਦ ਕਰ ਲਿਆ, ਮੈਨੂੰ ਕਿਉ ਨਹੀਂ ਰਿਜੈਕਟ ਕੀਤਾ?
ਹੈ, ਹੈ, ਹੈ, ਵੇਖਿਆਿ ਸੀ ਕੁਛ।
ਪਤਾ ਨੀ ਕੀ ਵੇ ਲਿਆ, ਘਰ ਵੇਹ ਲਿਆ।
ਤੇਲ ਡੁਲਿਆ ਹੋਇਆ ਸੀ ਨਾ, ਮੈਂ ਫਿਸਲ ਗਈ ਸੀ ਉੱਥੇ।
ਹਲੋ।
ਤੇ ਤੇਲ ਲਾ ਕੇ ਘੁੰਮਣ ਡ ਘੁੰਮ ਰਹੇ ਸੀ, ਨਾਲ ਨਾਲ ਹੀ ਸੀ। ਤਾਂ ਫੀਜ਼ਲ ਗ ਹ ਸਮਝੇ, ਹੁ। ਘਰ, ਘਰ, ਘਰ, ਘਰ ਕਰਕੇ ਘਰ ਚ ਬੜਾ ਪੇਂਟ ਕਰਾਇਆ ਵਾ, ਮੰਮੀ ਨੂੰ ਵਿਚਾਰੀ ਮੇਰੀ ਕੁੜੀ ਕਿੰਨਾ ਰੋ, ਰੋ ਕੇ ਦੱਸ ਦੱਸ ਰਹੀ ਸੀ। ਕਹਿੰਦੀ, ਬੋਲੀ ਬੋਲਦੀ ਕਿ ਮੰਮਮਾ। ਮਤਲਬ ਮੰਮਾ ਨੇ, ਮੰਮੀ ਨੇ ਮੈਨੂੰ ਦੱਸਿਆ ਕਿ ਇਹਨੇ ਮੈਨੂੰ ਇਸ ਤਰ ਇਸ ਤਰ੍ਹਾਂ ਗੱਲ ਕੀਤੀ ਆ। ਕਿ ਮੇਰੇ ਸਕੂਲੇ ਕੁੜੀਆਂ ਮੈਨੂੰ ਦੱਸਦੀਆਂ ਵਾ ਕਿ ਸਾਡੇ ਘਰ ਤੂੰ ਆਈ, ਆਪਾਂ ਤੈਨੂੰ ਆਪਣਾਂ ਐਡਰੈਸ ਦੱਸਾਂਗੇ, ਸਾਡਾ ਘਰ ਯ ਇੱਥੇ ਆ, ਇਸ ਤਰ੍ਹਾਂ ਗਲ਼ੀ ਮੁੱੜਨੀ ਆ ਯੇ ਉਹ ਤੇ ਸਾਡੇ ਘਰ ਦੇ ਬਾਰ ਨਾ ਇਹ ਵਾਲਾ ਪੇਂਟ ਹੋਊਗਾ, ਹਮ। ਤੇ ਉਹ ਬੋਲਦੀ ਕਿ ਹਾਏ, ਮੈਨੂੰ ਤੇ ਇੰਨੀ ਸ਼ਰਮ ਆਈ। ਮੈਂ ਕੀ ਦੱਸਾਂ ਸਾਡੇ ਘਰ ਦੇ ਬਾਹਰ, ਪੇਂਟ ਬੱਚੀ, ਹੁਣ ਸ਼ਰਮਾਉਣ ਲੱਗ ਗਈ ਆਂ।
ਘਰ ਦੇ ਬਾਹਰ ਨੀ ਤੇ ਘਰ ਦੇ ਅੰਦਰ ਤੇ ਹੈਗਾ ਨਾ ਪੇਂਟ।
ਨਹੀਂ, ਤ ਉਹਨੂੰ ਸ਼ਰਮ ਲੱਗੀ ਫੇਰ ਕਹਿੰਦੀ ਕਿ ਮੈਂ ਕਹਿ ਤਾਂ ਕਿ ਹਾਂ, ਠੀਕ ਹੈ ਤੁਸੀਂ ਵੀ ਇਸਤਰ੍ਹਾਂ, ਇਸਤਰ੍ਹਾਂ ਕਰਕੇ ਆ ਜਿਓਂ। ਲੇਕਿਨ, ਮੇਰੇ ਘਰ ਦੇ ਬਾਹਰ ਨਾ ਪੇਂਟ ਨਹੀਂ ਹੋਊਗਾ।
ਸ਼ਰਮੋ, ਸ਼ਰਮੀ ਬੇਚਾਰੀ।
ਪਤਾ ਵਾ ਲੇਕਿਨ, ਅੱਜ ਕੱਲ ਨਾ ਲੋਕੀਂ ਇੰਨਾ ਇਹ ਨੀ ਕਰਦੇਂ। ਮਤਲਬ ਹਿੱਸਿਆਂ ਵਾਲੇ ਖਰਚੇ ਨਾ ਹੋ ਜਾਂਦਾ ਵਾ। ਮੰਮੀ ਦੇ ਸਾਹਮਣੇ ਤਾਂ ਅਚ ਮ ਜੋ ਬੰਦੇ ਹਨ।
ਹਾਂ।
ਸੁਣ ਰਿਹਾ ਨਾ? ਉਹ ਜੋ ਸਾਹਮਣੇ ਬੰਦੇ ਆ ਨਾ ਇਹਨਾਂ ਦੀ ਨਾ। ਅ ਤੁਹਾਡੇ ਘਰ ਦੇ ਉੱਥੇ ਚ ਮਾਰਕੀਟ ਆ ਨਾ।
ਹਾਂ।
ਸਾਡੇ ਘਰ ਦੇ ਲਾਗੇ ਜੋ ਮਾਰਕੀਟ ਪਹਿੰਦੀ ਆ, ਉੱਥੇ ਇਹਨਾਂ ਦੇ ਦੋਵੇਂ ਭਰਾਵਾਂ ਦੀ ਦੁਕਾਨਾਂ ਵਾ ਠੀਕ ਆ। ਤੇ ਇੱਕ ਕੋਲ ਚੰਗੇ ਪੈਸੇ ਆ ਤੇ ਦੂਸਰੇ ਕੋਲ ਨਹੀਂ ਆ। ਤੇ ਜਿਹਦੇ ਕੋਲ ਪੈਸੇ ਆ ਨਾ ਉਹਨੇ, ਆਪਣਾ ਥੱਲੇ ਵਾਲਾ ਘਰ ਪੂਰਾ ਟਾਈਟ। ਦੋ ਕਿੱਸਿਆਂ ਦਾ ਘਰ ਆ ਇੱਕ ਛੋਟਾ ਵਾਲਾ ਉੱਤੇ ਰਹਿੰਦਾ ਵਾ, ਵੱਡਾ ਥੱਲੇ ਰਹਿੰਦਾ ਵਾ, ਤੇ ਭਣ ਆ ਭਾਈ ਆਗ ਭਾਈ ਆਗਿਆ। ਉਹ ਆਪਣੇ ਕਿਸੇ ਕੰਮ ਨੂੰ ਗਿਆ ਸੀ ਤੇ ਉਹ ਕੰਮ ਉਹਦਾ ਹੋ ਗਿਆ ਹੋਣਾ ਵੇ, ਤੇ ਉਹ ਆ ਗਿ ਆ ਕੀ ਕਰਨਾ ਵਾ ਥੋੜਾ ਰਾਸ਼ਨ -ਰੂਸਨ ਲੈਣ ਗਿਆ ਸੀ ਲੱਗਦਾ। ਰਾਸ਼ਨ-ਰੂਸ਼ਨ ਲੈਣ ਗਿਆ ਸੀ ਲੱਗਦਾ ਥੋੜਾ
ਹਾਂ।
ਹਾਂ, ਫਿਰ ਟੈਮ ਲੱਗ ਜਾਂਦਾ ਨਾਂ ਰਾਸ਼ਨ ਲੈਣ ਜਾਣ ਚ ਵੀ ਤੇ ਅੰਮ ਨੂੰ ਵੀ ਲੈ ਕੇ ਆਇਆ ਵਾ। ਅੰਬ ਖਾਓਗੇ ਹੁਣ? ਹਾਂ, ਖਾਵਾਂਗੇ ਅੰਮ।
ਅਸੀਂ ਵੀ ਲਿਆਵਾਂਗੇ ਹੋਰ, ਪਤਾ ਵ ਤੇ ਜਿਹੜੇ ਤਾਕੋ ਪੈਸੇ ਨਾ ਹੁਣ ਬਿਲਡਿੰਗ ਵੰਡੀ ਹੋਈ ਆ ਹਿੱਸਿਆਂ ਚ ਯ ਇਹਦਾ ਮਤਲਬ ਇਹ ਥੋੜ੍ਹੀ ਕਿ ਹੁਣ ਸੇਮ ਵਿਕਣੀ ਚਾਹੀਦੀ ਆ ਬਾਹਰੋਂ ਨਹੀਂ ਨਾਂ? ਇੱਦਾਂ ਹੋ ਸਕਦਾ ਵਾ ਜਾਂ ਫਿਰ ਜਿਹੜਾ ਚੰਗੇ ਪੈਹਿਆਂ ਵਾਲਾ ਵਾ ਉਹ ਤੇ ਫੇਰ ਮਾੜੇ ਚ ਰਹਿਣਾ ਪਊਗਾ ਉਹਨੂੰ! ਜਾਂ ਫਿਰ ਜੇ ਪੈਸੇ ਆ ਤੇ ਦੂਸਰੇ ਦਾ ਬਣਾ ਕੇ ਦ ਪਰ ਇਹ ਸਿਸਟਮ ਕੋਈ ਕਿਉਂ ਕਰੇ? ਕੋਈ ਨੀਂ ਕਰਨਾ ਚਾਹੁੰਦਾ ਤੇ ਉਹਨੇਂ ਕੀ ਕੀਤਾ ਵਾ ਥੱਲੇ ਵਾਲੇ ਕੋਲ ਜ਼ਿਆਦਾ ਪੈਸੇ ਆ ਤੇ। ਉਹਨੇ ਆਪਣੇ ਥੱਲੇ ਦਾ ਹਿੱਸਾ ਪੂਰਾ ਵਧੀਆ ਬਣਾ ਲਿਆ ਵਾ, ਟਾਇਲਸ ਟੂਲਸ ਲਗਾ ਲਏ ਆ। ਉੱਤੇ ਵਾਲਾ ਸਭ ਤੋਂ ਉੱਤੇ ਵਾਲਾ ਛੋਟੇ ਭਰਾ ਦਾ ਵਾ ਉਹ ਬਣਾਵੇ ਉਹਨੇ ਉਤਰਾਂ ਈ ਰਖਿਆ ਵਾ ਪਰਾਣੇ ਟਾਈਪ ਮਤਲਬ ਸਿਰਫ਼ ਪੇਂਟ ਉਹਦੇ ਘਰ ਦੇ ਬਾਹਰ। ਤੇ ਜਿਹੜਾ ਵੱਡਾ ਵਾ ਉਹਨੇ ਆਪਣੇ ਥੱਲੇ ਦੇ ਹਿੱਸੇ ਚ ਪੂਰਾ ਬਾਹਰੋਂ ਵੀ ਟੈਲਸ ਲਗਾ ਲੇ ਆ। ਅੰਦਰੋਂ ਵੀ ਆਪਣਾ ਟਾਈਲਸ ਮਾਰਬਲ ਲਗਾ ਕੇ ਇੱਕਦਮ ਚਕਾ ਚਕ ਬਣਾ ਲਿਆ ਵਾ। ਤੇ ਵੱਡੇ ਤਾਂ ਉਦੇਰਾ ਈ ਆ। ਤੇ ਮੈਂ ਬਾਈ ਸੋਚਿਆ ਕਿ ਤੁਸੀਂ ਵੀ ਕੀ ਕਰ ਸਕਦੇ ਹੋ। ਆਪਣੇ ਘਰ ਚ। ਆਪਣੇ ਹਿੱਸੇ ਵਾਲੇ ਚ ਬਾਹਰੋਂ ਪੇਂਟ ਕਰਾ ਸਕਦੇ ਆ। ਜਿੰਨੇ ਉੱਤੇ ਕਰਵਾਉਣਾ ਹੋਵੇ। ਕਰਾਂਵੇ ਨਹੀਂ ਕਰਾਉਣਾ ਫੇਰ ਰਵੇ ਇਤਰਾਂ ਈ।
ਨਈਂ, ਨਾਂ ਜੀ। ਕਾਰਟੂਨ ਜਿਆ ਨੀਂ ਲੱਗੂਗਾ।
ਨਾ ਤੋਂ ਦੋਨਾਂ ਦੀ ਪ੍ਰੋਬਲਮ ਕਾਰਟੂਨ ਕਿਉਂ ਲੱਗੂਗਾ। ਤੇ ਉਹ ਫ਼ੇਰ ਉਹਦੀ ਪ੍ਰੋਬਲਮ ਨਾਂ ਆਪਣਾ ਬੰਦਾ ਕਿਉਂ ਖ਼ਰਾਬ ਕਰਦਾ ਵਾ।
ਨਹੀਂ ਨਹੀਂ ਚੰਗਾ ਨਹੀਂ ਲੱਗ ਵੈਸਾ
ਹਂ, ਏਦਾਂ ਦੀ ਗੱਲ ਆ
ਚੰਗਾ ਵੀ ਤੇ ਲੱਗਣਾ ਚਾਹੀਦਾ ਵਾ ਬੰਦੇ ਨੂੰ ਵੇਖੇ ਤੇ ਵੇਖ ਕੇ ਇੱਕ ਵਾਰੀ ਲੱਗੇ ਕਿ ਹਾਂ! ਇੱਥੇ ਅੱਡ ਆ, ਚਲੋ ਅੱਡ-ਅੱਡ ਤੇ ਹੈਗੇ ਆ ਸਾਰੇ ਲੇਕਿ ਵੇਚ ਚੰਗਾ ਨੀਂ ਨਾਂ ਲੱਗਣਾ, ਉੱਥੇ ਉਹੀ ਉਓਹੀ ਵਾਲਾ ਲੱਗਣਾ ਪੈਂਟ ਪਾਈ ਆ ਗੰਜੀ ਤੇ ਪਾਈ ਨੀ ਆ।
ਅੱਜ ਛੱਡੋ ਅੱਜ ਕੀ ਬੁਲਾਉਣਾ ਮੰਮੀ ਨੇ ਸ਼ਾਮ ਨੂੰ?
ਮੈਨੂੰ ਕੀ ਪਤਾ ਉਹ ਤੇ ਸ਼ਾਮ ਨੂੰ ਪਤਾ ਲੱਗਣਾ।
ਮੈਨੂੰ ਤਾਂ ਖੀਰ ਵੀ ਖਾਣ ਦਾ ਇਨਾੰ ਮਨ ਕਰ ਰਿਹਾ ਵਾ ਨਾਂ ਪੁੱਛਣ ਦੀ ਗੱਲ ਨੀਂ। ਖੀਰ-ਖਾਣ ਦਾ ਮਨ ਕਰਦਾ ਵਾ?
ਠੀਕ ਜਿਹੜਾ ਖਾਇਆ, ਮੇਰੀ ਫੋਨ ਦੀ ਬੈਟਰੀ ਵੀ ਪੂਰੀ ਪਤਾ ਵ ਚੌਦਾਂ ਪਰਸੈਂਟ ਹੋ ਗਈ ਹੁਣ
ਤੁਸੀਂ ਚਾਰਜਿਰ ਨਹੀਂ ਲੈ ਕੇ ਗਏ ਸੀ।
ਅਰੇ ਲੈ ਕੇ ਗਿਆ ਮੈਂ ਚਾਰਜ ਲਗਾਇਆ ਨੀਂ, ਮੈਂ ਕੀ ਕਰਾਂ ਮੈਂ।
ਚਾਰਜ ਲਗਾਇਆ ਤੇ ਚਾਰਜ ਵੀ ਲੈ ਰਿਹਾ ਆਪਾਂ ਨੂੰ।
ਚਾਰਜ ਚ ਲੈਣ ਡਿਆ ਵਾ, ਚਾਰਜ ਘੱਟ ਹੋਊਗਾ ਲਗਾਉ ਥੋੜੀ ਦੇਰ ਚ।
ਹਾਂ ਤੇ ਲਵਾ ਕੇ ਫੂਲ ਹਮੇਸ਼ਾ ਚਾਰਜ ਮੇਰੇ ਤੇ। ਬੈਟਰੀ ਅਗਰ ਡਾਊਨ ਰਹੇਗੀ ਨਾਂ ਮੈਨੂੰ, ਮਤਲਬ ਨਾਂ ਅਜੀਬ ਲੱਗਦਾ ਵਾ। ਹਂ, ਆ ਤੂੰ ਮੈਨੂੰ, ਮੈਨੂੰ ਬੈਟਰੀ। ਏਟੀ ਪਰਸੈਂਟ ਐਨੀ ਟਾਈਮ, ਮਤਲਬ ਹੰਡਰਡ ਰਹਿਣੀ ਚਾਹੀਦੀ ਆ। ਅਗਰ ਯੂਜ ਕਰ ਰਹੀ ਹਾ ਹੁਣ ਤਾਂ ਏਟੀ ਪਰਸੈਂਟ। ਇਹ ਚ ਹੋਣੀ ਚਾਹੀਦੀ ਆ। ਫਏਟੀ ਪਰਸੈਂਟ ਚਾਈਦੀ ਚਾਈਦੀ ਮੈਨੂੰ ਨੀ ਤੇ ਮੇਰੇ ਤੋਂ ਨਹੀਂ ਹੁੰਦਾ ਗਾ। ਹੂੰ ਮੈਂਨੂੰ ਚਾਹੀਦੀ ਗੁੜੀਆਂ ਦਾ ਗਾ ਹੂੰ
ਕਿਉ ਰਾਤ ਨੂੰ ਸੁੱਤੇ ਨਈ ਸੀ?
ਸੁੱਤਾ ਨਈ ਰਾਤ ਤਾਂ ਤੂੰ ਬਹੁਤ ਛੇਤੀ ਸੌ ਜਾਏਗਾ ਸਾਡੇ ਤਾਂ ਕੋਈ ਸੌ ਜਾਏ
ਰਾਤ ਨੂੰ ਕੀ ਖਾਧਾ ਸੀ?
ਪਰੋਂਠੇ ਖਾਂਦੇ ਸੀ। ਸੱਤੂ ਆਲੇ ਪਰਾਂਠੇ।
ਹੂੰ ਮੇਰੇ ਘਰ ਦੇ ਵਿੱਚ ਬੰਦੇ ਪਾਗ਼ਲ ਨੇ ਪਤਾ ਮੈਨੂੰ ਵੇਖ-ਵੇਖ ਕੇ ਹੱਸਦੇ ਨੇ ਆਵੇ।
ਕਿਉਂ?
ਵੈਸੇ ਤਾਂ ਮੈਨੂੰ ਕਹਿੰਦਾ ਕਿ ਤੂੰ ਤੂੰ ਅਜੀਬ ਆ। ਤੂੰ ਹਰ ਗੱਲਾਂ ਤੇ ਹੱਸਦੀ ਆ, ਹਰ ਗੱਲਾਂ 'ਚ ਹੱਸਦੀ ਆ।
ਹੂੰ।
ਹਾਂ ਮੈਨੂੰ ਇੱਕ ਦੋ ਬੰਦਿਆਂ ਨੇ ਬੋਲਿਆ ਵੀ ਆ ਲੇਕਿਨ
ਕੱਲ ਕਾਰਟੂਨ ਵਰਗੀ ਹੋ ਗਈ ਹੋਣੀ ਇਸ ਲਈ ਵੇਖ ਕੇ ਹੱਸਣ ਡੇਅ ਹੋਣੇ।
ਕੀ ਪਤਾ ਮੇਰੇ-ਮੇਰੇ ਫੇਰ ਮੇਰੇ ਘਰ ਦੇ ਬੰਦੇ ਮੇਰੇ ਨਾਲ ਰਹਿੰਦੇ ਕਿੱਥੇ ਆ। ਲੈ ਲੱਗਦਾ ਹੈ ਹੁਣ ਇਸ ਸਿਲੰਡਰ ਲੈ ਕੇ ਵੀ ਆ ਗਿਆ ਹੋਰ ਇੱਕ ਸਿਲੰਡਰ ਆ ਵੀ ਗਿਆ ਵਾ ਜਿੰਨੇ ਸਿਲੰਡਰ ਆਈ ਜਾਂਣਦੇ ਲਈ ਜਾਓ।
ਨਾ ਤੇ ਕਿੰਦੀ ਹਾਂ ਰੱਖ ਲਓ ਹੋਰ ਕੀ, ਵਧੀਆ ਰਹੁਗਾ। ਪਿੱਛੇ ਦਾ ਪ, ਪਲਸਤਰ ਦਾ ਕੀ ਹਾਲ ਚਾਲ ਆ?
ਕੋਈ ਹਾਲ ਚਾਲ ਨਹੀਂ ਆਂ ਕੋਈ, ਕ ਸੁਣੀ ਕੁਛ ਨਹੀਂ ਅਜੇ
ਕੱਲ ਪਤਾ ਵਾ ਤਾਨੂੰ ਪਾਲ ਦਾ ਬੱਡੇ ਸੀ?
ਕਿਦਾ?
ਪਾਲ ਦਾ ਬਰਡੇ ਸੀ ਹਾਂ ਸਡਰ ਵਾਲੇ ਆ ਆਪ ਸਾ ਸਾਡਾ ਬਚਪਨ ਤੋਂ ਤੁਸੀਂ ਵੇਖ ਰਹੇ ਆਂ ਤੇ ਹੈਪੀ ਬਰਡੇ ਤੁਹਾਨੂੰ ਪਤਾ ਹੋਣਾ
ਤੇ ਮੈਨੂੰ ਥੋੜੀ ਮੈਨੂੰ ਤਾਂ ਪਤਾ ਹੀ ਨੀ ਆ ਮੈਨੂੰ ਤੇ ਘਰ ਦੇੰ ਕਿਸੇ ਬੰਦੇ ਦਾ ਪਤਾ ਨੀ ਆ।
ਸਾਨੂੰ ਤੇ ਆਪਣੇ ਭੈਣ-ਭਰਾਵਾਂ ਦਾ ਵੀ ਨੀ ਪਤਾ
ਸਹੀ ਗੱਲ ਐ ਨਹੀਂ ਪਤਾ ਵਾ।
ਮੈਨੂੰ ਪਤਾ ਵਾ ਲੇਕਿਨ ਸੱਚ
ਚੰਗਾ ਵਾਲਾ ਤੈਨੂੰ ਪਤਾ ਤੇ ਐ ਨਾ ਘੱਟ ਤੋਂ ਘੱਟ।
ਮੈਨੂੰ ਪਤਾ ਵਾ ਹੂੰ। ਮੇਰਾ ਤਾਂ ਹੁੰਦਾ ਵਾ ਚਾਰ ਤਰੀਕ ਨੂੰ।
ਮੈਨੂੰ ਮੇਰੀ ਕੁੜੀਆਂ ਦਾ ਪਤਾ। ਮੈਨੂੰ ਕੁੜੀ ਦਾ ਪਤਾ ਵਾ, ਮੁੰਡੇ ਦਾ ਪਤਾ ਵਾ, ਤੇਰਾ ਪਤਾ ਵਾ, ਆਪਣਾ ਪਤਾ ਬਸ ਬਹੁਤ ਆ।
ਸ਼ੁਕਰ ਆ ਮਤਲਬ ਸਾਡੇ ਸਭ ਦਾ ਤਾਂ ਪਤਾ ਵਾ ਨਹੀਂ।
ਪਤਾ ਵਾ ਕੀ ਪਤਾ ਰਹਿਣਾ ਈਂ ਆਂ, ਚੱਲੋ ਦੋ ਦਸ ਮਿੰਟ ਦੋ ਮਿੰਟ ਬਾਅਦ ਮੈਂ ਤੈਨੂੰ ਲ ਕਰਨ ਦਾ ਰੱਗਦਾ ਨਾ
ਅੱਛਾ ਹਾਂ ਠੀਕ ਫ